ਹੈਲੋ। ਹੈਲੋ -ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਆਵਾਜ਼ ਆ ਰਹੀ ਹੈ ਤੁਹਾਨੂੰ? ਹੈਲੋ,
ਆਂਦੀ ਪਈ ਆ।
ਹਾਂਾਂਜੀ ਹੁਣ ਆ ਰਹੀ, ਹੁਣ ਆ ਰਹੀ ਹੈ ਹੁਣ ਆ ਰਹੀ,
ਠੀਕ ਹੈ ਹੋਰ ਕੀ ਕਰ ਰਹੀ ਸੀ, ਹਾਂਜੀ ਹੋਰ ਕੀ ਕਰ ਰਹੇ ਸੀ?
ਕੁਛ ਨੀ ਬਸ, ਘਰ ਦਾ ਹੀ ਕੰਮ ਕਰ ਰਹੇ ਸੀ ਜੀ ਬਸ, ਹੁਣੇ ਵਿਹਲੇ ਹੋਏ ਆ ਨਾ ਧੋ ਕੇ,
ਓਕੇ ਓਕੇ, ਚਲੋ ਵਧੀਆ ਵਧੀਆ, ਹਾਂਜੀ ਮੈਂ ਵੀ ਬਸ ਫ੍ਰਰੀ ਹੋਈ ਸੀ, ਆਪਣਾ ਹੁਣ ਫੇਰ ਆਪਣਾ ਨਾ ਖਾਣਾ ਵਗੈਰਾ ਖਾਉਂਗੀ, ਕਿਉਂਕਿ ਮੈਂ ਦੁ ਦੁਪੈਰ ਟਾਈਮ ਹੀ ਖਾਂਦੀ ਹੁੰਦੀ ਹਾਂ। ਨਹੀਂ ਨਹੀਂ
ਤਾਂ-
ਹਾਂਜੀ ਹਾਂਜੀ।
ਲੇਟ ਤੁਸੀਂ ਫੇਿਰ ਐਵੇਂ ਕਿਵੇਂ ਖਾਂਦੇ ਹੋ? ਦਿਨ ਚ' ਇੱਕ ਵਾਰੀ ਕਿ ਦੋ ਵਾਰੀ
ਬਸ ਇੱਕ ਵਾਰੀ ਦੁਪਹਿਰੇ ਖਾ ਲੂੰਗਾ, ਫੇਿਰ ਬਸ ਰਾਤ ਨੂੰ
ਅੱਛਾ!
ਹਾਂਜੀ, ਬਸ ਆਦਤ ਦੀ ਇਹ ਬਣੀ ਹੋਈ ਆ ਨਾ ਸ਼ੁਰੂ ਤੋਂ
ਹਾਂਜੀ ਇਹ ਤਾਂ ਹੈ ਹੀ,
ਹਾਂਜੀ, ਚਲੋ ਆਪਾਂ ਸਬਜ਼ੀਆਂ ਦੇ ਉਤੇ ਗੱਲ ਕਰਦੇ ਹਾਂ।
ਹਾਂਜੀ,
ਹਾਂ ਵੀ ਹੁਣ ਦੇਖੋ ਵੀ ਹਨਾ, ਕਿ ਗਰਮੀ ਦੀ ਸਬਜ਼ੀ ਚਲੋ ਅਲੱਗ ਹੁੰਦੀ ਆ ਸਰ, ਦੀ ਵੀ ਅਲੱਗ ਹੁੰਦੀ ਆ ਹੁਣ ਜਿਵੇਂ, ਗਰਮੀ 'ਚ ਤਾਂ ਲਗਾ ਲੋ ਦਾਲ, ਕੱਦੂ, ਘੀਆ, ਪੇਠਾ ਵੀ ਐਵੇ ਇਹ ਦੀਆਂ ਹੀ ਸਬਜ਼ੀਆਂ ਜਿਆਦਾ ਚੱਲਦੀਆਂ ਨੇ।
ਹਾਂਜੀ।
ਪਰ ਚਲੋ ਕਈਆਂ ਨੂੰ ਸਬਜ਼ੀ ਕੋਈ ਕੋਈ ਪਸੰਦ ਹੁੰਦੀ ਆ। ਹੁਣ ਜਿਵੇਂ ਮੈਨੂੰ ਤਾਂ ਕੋਈ ਕੋਈ ਸਬਜ਼ੀ ਪਸੰਦ ਆ ਮੈਂ ਸਾਰੀਆਂ ਨੀ ਖਾਂਦੀ।
ਅੱਛਾ।
ਹਾਂਜੀ-ਹਾਂਜੀ, ਪਰ ਇਹ ਵੀ ਲਗ
ਸਾਡੇ ਹੁਣ, ਹਾਂਜੀ। ਅਸੀਂ ਤਾਂ ਘਰੇ ਹੀ ਲਾਈਆਂ ਹੋਈਆਂ ਜੀ ਸਬਜ਼ੀਆਂ
ਅੱਛਾ ਅਸੀਂ ਵੀ ਲਗਾਈਆਂ ਹੋਈਆਂ ਨੇ, ਕਿਉਂਕਿ ਸਾਡੇ ਖੇਤੀ ਦਾ ਕੰਮ ਆ ਨਾ
ਹਾਂ, ਹਾਂਜੀ ਸਾਡੇ ਵੀ ਸੇਮ ਹੀ ਹੈ
ਸਾਰੀ ਸਬਜ਼ੀ ਲੱਗੀ ਹੋਈ ਆ। ਅਸੀਂ ਵੇਚਦੇ ਵੀ ਹਾਂ ਚਲੋ ਸਬਜ਼ੀਆਂ
ਅਸੀਂ ਵੇਚਦੇ ਤਾਂ ਨਹੀਂ, ਵੈਸੇ ਸਾਡੇ ਮਤਲਬ ਘਰੇ ਬਸ ਹੋ ਜਾਂਦੀ ਹੈ
ਅੱਛਾ-ਅੱਛਾ ਨਹੀਂ ਅਸੀਂ ਵੇਚਦੇ ਵੀ ਹਾਂ। ਲਗਾ ਲਓ ਸੀ ਭਿੰਡੀਆਂ, ਤੋਰੀਆਂ ਵੀ ਸਾਰੀ ਹੀ ਲਗਾਈ ਹੋਈ ਸੀ ਜਿਵੇਂ ਮਿਰਚ ਮਿਰਚਾ ਵਗੈਰਾ ਵੀ ਲਗਾਈਆਂ ਹੋਈਆਂ ਨੇ
ਹਾਂਜੀ, ਜਿਵੇਂ ਮਤਲਬ ਤੁਸੀਂ ਸ਼ੋਪ ਹੈ ਤੁਸੀਂ ਜਿਵੇਂ ਸ਼ੋਪ ਦੀ ਤਰ੍ਹਾਂ ਵੇਚਦੇ ਹੋ
ਸਾਡੇ ਨਾ ਸੜਕ ਤੇ ਹੀ ਆਉਂਦੇ ਨੇ ਖੇਤ, ਜ਼ਮੀਨ ਆ ਜੋ ਸਾਡੀ ਆ, ਸਾਡੇ ਖੇਤ ਅਪਨੀ ਮੱਝਾਂ ਵਗੈਰਾ ਨੇ, ਵੀ ਸਾਡੇ ਵੀ ਚਲੋ ਕਿੱਲੇ ਹੈਗੇ ਗੇ ਨੇ ਵਧੀਆ ਆਪਣਾ ਉੱਥੇ ਹੀ ਆ ਸਾਰਾ ਕੁਛ ਮੱਝਾ ਵਗੈਰਾ ਵੀ। ਤਾਂ ਜਿਵੇਂ ਮੇਰੇ ਡੈਡੀ ਹੋਣੇ ਜਾਂ ਮੇਰੇ ਬ੍ਰਦਰ ਸਵੇਰੇ ਚਲੇ ਜਾਂਦੇ ਨੇ, ਉਹ ਸ਼ਾਮ ਨੂੰ ਹੀ ਘਰੇ ਆਉਂਦੇ ਨੇ ਬਸ ਵੀਰਾ ਜਿਵੇਂ ਦੁਪ ਦੁਪਹਿਰੇ ਆ ਗਿਆ ਚਾਹ ਲੈਣ ਲਈ ਆਜੂਗਾ, ਜਾਂ ਘੰਟਾ ਇਕ ਆਰਾਮ ਕਰਨ ਲਈ। ਡੈਡੀ ਹੁਣੇ ਨੀ ਆਉਂਦੇ ਉਹ
ਅੱਛਾ। ਹਾਂਜੀ ਫੇਰ ਸਬਜ਼ੀਆਂ ਕੋਲ ਤਾਂ ਰਹਿਣਾ ਪੈਂਦਾ ਨਾ ਇੱਕ ਜਣੇ ਨੂੰ
ਜੀ ਹਾਂਜੀ ਵੀ ਸਬ ਕੁਛ ਸਾਡਾ ਐਵੇ ਹੀ ਆ ਨਾ ਉੱਪਨ ਆ, ਖੇਤ ਲਗਾਾਲੋ ਇਸ ਕਰਕੇ, ਵੀ ਫੇਰ ਉੱਥੇ ਰਹਿਣਾ ਪੈਂਦਾ ਸਾਰੇ-ਸਾਰੇ ਸੰਦ ਵਗੈਰਾ ਵੀ ਉੱਥੇ ਖੜੇ ਨੇ, ਟਰੈਕਟਰ ਵਗੈਰਾ ਹੋ ਗਿਆ
ਹਾਂਜੀ, ਵੈਸੇ ਵਧੀਆ ਮਤਲਬ ਔਵੀ
ਹਾਂਜੀ-ਹਾਂਜੀ, ਵੈਸੇ ਵੀ ਚਲੋ ਹਾਂਜੀ-ਹਾਂਜੀ ਵੀ ਘਰ ਦੀ ਸਬਜ਼ੀ ਵਰਗੀ ਤਾਂ ਵਰਗੀ ਦਾ ਤੁਹਾਨੂੰ ਪਤਾ ਕਿਤੇ ਰੀਸ ਵੀ ਨੀ ਹੈਗੀ। ਅ
ਹਾਂਜੀ, ਤੁਸੀਂ ਖਾਦ ਵਗੈਰਾ ਘਰੇ ਤਿਆਰ ਕਰਦੇ ਹੋ
ਹਾਂਜੀ-ਹਾਂਜੀ ਸਾਰਾ ਕੁਛ ਹੀ ਹੁਣ ਜਿਵੇਂ ਅਸੀਂ ਜਿਵੇਂ ਹੁਣ ਚੱਲਿਆ ਨੀ ਹੋਇਆ, ਮੱਝਾਂ ਨੂੰ ਇੱਕ ਅਚਾਰ ਪਾਉਣ ਦਾ ਸਿਸਟਮ ਮੱਕੀ, ਮੱਕੀ ਦਾ ਲਗਾ ਲਓ ਉਹ ਵੀ ਅਸੀਂ ਲਗਾਈ ਹੋਈ ਆ ਵੀ ਹੁਣ ਤਾਂ ਚਲੋ ਝੋਨਾ ਲਗਾਉਣ ਆਏ ਹੋਏ ਸੀਗੇ ਘਰ ਤੇ ਫੇਰ ਉਸ ਤੋਂ ਬਾਅਦ ਅਚਾਰ ਪਵਾਵਾਂਗੇ ਹੁਣ ਅਸੀਂ ਵੀ, ਮੱਕੀ ਖੜੀ ਏ ਔਹ ਦੇਖੋ
ਹਾਂਜੀ।
ਹਾਂਜੀ-ਹਾਂਜੀ। ਵੀ ਸਬਜ਼ੀਆਂ ਦਾ ਤਾਂ ਦੇਖਲੋ ਵੀ ਅੱਜ ਕੱਲ੍ਹ ਜਿਵੇਂ ਜਿਹੜੇ ਆਪਾਂ ਨੂੰ, ਪਿੰਡਾਂ ਚ ਵੇਚਣ ਆਉਂਦੇ ਨੇ ਤੁਹਾਨੂੰ ਪਤਾ ਹੀ ਏ ਭਾਈ ਆ ਜਾਂਦੇ ਨੇ
ਹਾਂਜੀ।
ਉਹ ਤਾਂ ਦੇਖੋ ਤੁਹਾਨੂੰ ਪਤਾ ਹੀ ਆ ਵੀ ਆਪਾਂ ਨੂੰ ਉਹਨਾਂ ਦੀ ਗਰੰਟੀ ਨਹੀਂ ਹੁੰਦੀ, ਕਿ ਉਹ ਤਾਜ਼ੀ ਸਬਜ਼ੀ ਆ ਜਾਂ ਕਿਵੇਂ ਲਗਾ ਲੋ
ਹਾਂਜੀ, ਉਹ ਤਾਂ ਉਹਨਾਂ ਨੇ ਫਿਰ ਸਟੋਰ ਕੀਤੀ ਹੁੰਦੀ ਹੈ ਨਾ। ਕਈ ਦਿਨਾਂ ਦੀ
ਹਾਂਜੀ, ਹੁਣ ਜਿਵੇਂ ਉਹ ਤਾਂ ਸ਼ਹਿਰੋਂ ਵਿਚਾਰੇ ਮੰਡੀਆਂ 'ਚ ਇਕੱਠੀ ਲਿਆਂਦੇ ਨੇ ਦੋ-ਤਿੰਨ ਦਿਨ ਦੀ
ਹਾਂਜੀ।
ਵੀ ਉਹੀ ਆ ਵੀ ਲਗਾ ਲੋੋ ਵੀ ਇੱਕ, ਕਈ ਲੋਕਾਂ ਨੂੰ ਇਹ ਹੁੰਦਾ ਜਿਹਨਾਂ ਨੂੰ ਪਤਾ ਉਹਨਾਂ ਨੂੰ ਇਹ ਹੁੰਦਾ ਵੀ ਤਾਜ਼ੀ ਸਬਜ਼ੀ ਖਾਣੀ ਆ ਫੇਰ ਉਹ ਖੇਤ ਚਲੇ ਜਾਂਦੇ ਨੇ। ਚਲੋ ਜੇ ਆਪਾਂ ਨੇ ਵੀ ਨੀ ਲਗਾ ਰਖੀ, ਤਾਜ਼ੀ ਸਬਜ਼ੀ ਵਰਗੀ ਤਾਂ ਤੁਹਾਨੂੰ ਪਤਾ ਵੀ ਅਰਾਮਦਾਰੀ ਨੀ ਕਿਧਰੇ ਵੀ ਤੇ ਤਾਜ਼ਾ ਤਾਂ ਦੇਖੋ, ਤੁਹਾਨੂੰ ਪਤਾ ਕੱਦੂ ਵੀ ਕਿੰਨਾ ਵਧੀਆ ਬਣਦਾ ਤਾਜ਼ਾ ਕੱਦੂ
ਹਾਂਜੀ ਤੇ, ਮਤਲਬ ਵੀ ਨਾਲੇ ਤਾਂ ਤੁਸੀਂ ਤਾਂ ਮੱਝਾਂ ਰੱਖਦੇ ਹੋ ਹੋਰ ਲੱਸੀ ਵਗੈਰਾ ਵੀ ਨਾਲ ਹੀ ਚੱਲਦੀ ਹੋਣੀ ਤੁਹਾਡੇ
ਹਾਂਜੀ -ਹਾਂਜੀ, ਹਾਂਜੀ -ਹਾਂਜੀ ਵੀ ਅਸੀ ਚਲੋ ਪੀਣ ਜੋ ਲਈ ਬਣਾਂਦੇ ਆਂ ਆਪਣੀ। ਕਿਉਂਕਿ ਨਾ ਸਾਡੇ ਵੀ ਚਲੋ ਅਸੀ ਲੱਸੀ ਵਗੈਰਾ ਵੇਚ ਨੀ ਸਕਦੇ, ਦੁੱਧ ਵਗੈਰਾ ਅਸੀ ਪਾਂਦੇ ਆਂ। ਡੈਅਰੀ ਚ', ਦੁੱਧ ਵਗੈਰਾ ਓਹ ਕਰ ਦਿੰਨੇ ਆਂ ਵੀ ਲੱਸ ਵਗੈਰਾ ਅਸੀ ਘਰ ਬਣਾ ਲੈਂਦੇ ਆ।
ਹਾਂਜੀ। ਤੇ ਮਤਲਬ ਫੇਰ ਤੁਹਾਨੂੰ ਕਿੰਨਾ, ਹਾਂਜੀ ਕਿੰਨਾ ਵਧੀਆ ਲੱਗ ਦਾ ਹੋਣਾ ਤੁਹਾਨੂੰ ਵੀ, ਤੁਸੀ ਖੇਤਾਂ ਚ' ਪਹਿਲਾਂ ਜਾਂਦੇ ਓ, ਫੇਰ ਸਬਜ਼ੀ ਵਧੀਆ ਤੋੜ ਕੇ ਲਿਆਂਦੇ ਓ ਫੇਰ ਬਣਾਉਂਦੇ ਓ।
ਹਾਂਜੀ ਹਾਂਜੀ, ਏਹ ਔਹੀ ਦੱਸਿਆ ਕਿ ਦੇਖੋ ਖੇਤਾਂ ਵਰਗੀ ਤਾਂ ਆਰਾਮਦਾਰੀ ਵੀ ਨੀ ਹੈਗੀ। ਕਿਧਰੇ ਲਗਾਾਲੋ, ਤੇ ਸਬਜ਼ੀ ਦੀ ਵੀ ਦੇਖ ਮਤਲਬ ਤੁਸੀਂ ਇੱਕ ਆਪਾਂ ਲਗਾ ਲੋ ਵੀ, ਦੁਕਾਨ ਤੋਂ ਲੈ ਕੇ ਆਂਦੇ ਆ ਘੀਆ। ਚੱਲੋ ਘੀਆ ਵੀ ਲਗਾ ਲੋ ਯਾਂ ਕੋਈ ਹੋਰ ਸਬਜ਼ੀ, ਓਹਨਾਂ ਨੂੰ ਤਾਂ ਟੀ ਕੇ ਲਗਾ ਕੇ ਤਿਆਰ ਕਰਦੇ ਨੇ, ਕਈ ਤਾਂ ਦੇਖੋ।
ਹਾਂ ਔ ਤਾਂ ਆਪਾਂ ਜਿਵੇਂ, ਸੋਸ਼ਲ ਮੀਡੀਆ ਤੇ ਵੇਖਦੇ ਹੀ ਹਾਂ, ਵੀਡੀਓ ਆਂਦੀਆਂ ਓਨਾਂ ਦੀਆਂ
ਆਪਾਂ ਦੇਖੋ ਮੰਡੀਆਂ ਚ ਹੀ ਜਾਂਨੇ ਹਾਂ, ਤੁਸੀਂ ਮੰਡੀਆਂ ਚ ਵੀ ਦੇਖਿਆ ਹੀ ਹੋਣਾ, ਵੀ ਕਿੰਨਾ ਬੁਰਾ ਹਾਲ ਹੁੰਦਾ ਓਥੇ ਵੀ ਬੇਸ਼ੱਕ ਅਗਲੇ ਨੇ, ਤਾਜ਼ੀ ਸਬਜ਼ੀ ਤੋੜ ਕੇ ਰੱਖੀ ਹੁੰਦੀ ਆ, ਪਰ ਜੇਹੜੇ ਆਪਣੇ ਪਿੰਡਾਂ ਦੇ ਓਹ ਲੈ ਕੇ ਆਉਂਦੇ ਨੇ, ਰੇਹੜੀਆਂ ਵਾਲੇ ਲਗਾ ਲਓ, ਓਨਾਂ ਦਾ ਨੀ ਨਾ ਪਤਾ ਤਰੀਕੇ ਨਾਲ ਓਹ ਲੈ ਕੇ ਆਏ ਨੇ, ਯਾ ਕਿੰਨੇ ਦਿਨ ਅਪਣੇ ਘਰੇ ਰੱਖੀ ਓਨਾਂ ਨੇ, ਔ ਚੀਜ਼ ਹੋ ਜਾਂਦੀ ਆ, ਤਾਜ਼ ਸਬਜ਼ੀ ਦਾ ਹੋਣਾ ਏ ਆਪਾਂ, ਏਹ ਆ ਵੀ ਹਾਂਜੀ
ਹਾਂਜੀ। ਤੇ ਜਿਵੇਂ, ਆਪਾਂ ਵਿਆਹ ਸ਼ਾਦੀ ਹੋਵੇ, ਕਈ ਵਾਰ ਕੋਈ ਫੰਕਸ਼ਨ ਹੋਵੇ ਤੇ, ਮਤਲਬ ਆਪਾਂ ਜਿਵੇਂ ਕਈ ਵਾਰ, ਉਹਨਾਂ ਨੂੰ ਪਿਆਜ ਦੀ ਪੂਰੀ ਬੋਰੀ ਲੈਣੀ ਪੈਂਦੀ ਐ, ਅਸੀਂ ਨਾ ਇੱਕ ਵਾਰ ਲਈ ਸੀ। ਐਨੇ ਮਤਲਬ ਤੇ ਉੱਤੇ ਤੇ, ਸਾਫ਼ ਓਨਾਂ ਨੇ ਪਾਏ ਹੋਏ ਸੀ। ਤੇ ਥੱਲੇ ਏਨਾ ਮਤਲਬ ਜਮਾ ਈ, ਵੀ ਓ ਨਾ ਪੈਸੇ ਬਰਬਾਦ, ਕਰਨ ਵਾਲੀ ਗੱਲ ਸੀ।
ਓਹ ਏਹੀ ਕਰਦੇ ਨੇ, ਹੁਣ ਜਿਵੇਂ ਸਾਡੀ ਚਲੋ ਜੁਆਇੰਟ ਫੈਮਿਲੀ ਆ, ਅਸੀ ਇਕੱਠੇ ਈ ਆਲੂਆਂ ਦੀ ਬੋਰੀ ਕਹਿ ਲੋ ਤੇ ਪਿਆਜਾਂ ਦੀ ਜਿਵੇਂ, ਚੀਨੀ ਦਾ ਕੱਟਾ ਹੋ ਗਿਆ ਜਾਂ ਘਿਓ ਹੋ ਗੇ, ਏਹ ਚੀਜ਼ਾਂ ਅਸੀਂ ਕੱਠੀਆਂ ਹੀ ਲੈ ਕੇ ਆਨੇ ਹਾਂ, ਤੇ ਆਲੂ ਤੇ ਪਿਆਜ ਦਾ ਤਾਂ ਅਸੀ ਵੀ ਥੈਲਾ -ਥੈਲਾ ਈ ਲੇ ਕੇ ਆਨੇ ਆ
ਹਾਂਜੀ, ਤੇ ਸਬਜ਼ੀ ਓ ਏਨੀ ਮਹਿੰਗੀ, ਦਿੰਦੇ ਆ ਨਾ ਬੋਤ
ਹੁਣ ਜਦੋਂ ਦਾ ਸਾਨੂੰ, ਏਹ ਚੀਜ਼ ਹੋਈ ਆ ਕਿ ਤਾਂ ਚਲੋ, ਸਾਨੂੰ ਤਾਂ ਕੱਠੀ ਖਰੀਦਣੀ ਪੈਂਦੀ ਸੀ, ਜੁਆਇੰਟ ਫੈਮਿਲੀ ਕਰਕੇ ਤੇ ਫੇਰ, ਜਦੋਂ ਦਾ ਅਸੀ ਦੇਖਦੇ ਸੀ ਨਾ, ਵੀ ਏਹ ਤਾਂ ਅਪਣਾ ਇੱਕ ਨੁਕਸਾਨ ਹੀ ਹੋ ਰਿਹਾ ਲਗਾ ਲੋ, ਫੇਰ ਅਸੀਂ ਓ ਵੀ ਖੇਤ ਚ ਈ ਉਗਾਣ ਲੱਗ ਗਏ ਸੀਗੇ, ਆਲੂ ਤੇ ਪਿਆਜ ਵੀ
ਹਾਂਜੀ।
ਕਿਉਂਕਿ, ਅਪਣਾ ਤਾਂ ਦੇਖੋ ਡਬਲ ਪੈਸਾ, ਖ਼ਰਾਬ ਹੁੰਦਾ ਨਾ ਫੇਰ ਹਾਂਜੀ, ਹੁਣ ਏ ਆ ਵੀ ਲਗਾ ਲੋ ਅਪਣੇ ਖੇਤ ਚ ਲਗਾਏ ਹੋਏ ਨੇ ਆਪਾਂ ਨੇ, ਟਾਈਮ ਸਿਰ ਪੱਟ ਕੇ ਰੱਖ ਲਏ ਪਿਆਜ। ਆਪਾਂ, ਓਹਨੂੰ ਇੱਕ ਪਹਿਲੇ ਈ, ਸਾਫ਼ ਤਰੀਕੇ ਨਾਲ ਰੱਖਾਂਗੇ ਕਿ, ਏਹ ਖ਼ਰਾਬ ਨਾ ਹੋਣ
ਹਾਂਜੀ।
ਏਹ ਚੀਜ਼ ਹੋ ਜਾਂਦੀ ਆ, ਜਦੋਂ ਆਪਾਂ ਬਾਜ਼ਾਰਾਂ ਚੋਂ ਲੈ ਕੇ ਆਦੇ ਹਾਂ, ਓਹਨਾਂ ਦਾ ਤਾਂ ਏਹੀ ਨਿਕਲਦਾ ਅੱਧਾ ਥੈਲਾ, ਖਰਾਬ ਹੁੰਦਾ ਅੱਧਾ ਸਹੀ।
ਹਾਂਜੀ, ਤੇ ਫਰੂਟ ਵਗੈਰਾ ਵੀ ਮਤਲਬ ਕੋਈ ਤੁਸੀ, ਲਾਏ ਹੋਏ ਆ?
ਫਰੂਟ ਜਿਵੇਂ, ਸਾਡੇ ਨਾ ਜਾਮਣ ਵਗੈਰਾ, ਲੱਗੇ ਹੋਏ ਸੀ। ਆੜੂ ਵਗੈਰਾ ਵੀ, ਲੱਗ ਜਾਂਦੇ ਨੇ, ਹੁਣ ਜਿਵੇਂ, ਅੰਬ ਸਾਡੇ ਬਹੁਤ ਲੱਗੇ ਹੋਏ ਨੇ, ਅੰਬ ਵੀ ਵਧੀਆ, ਵੀ ਪਰ ਚਲੋ ਏਹ ਫਰੂਟ ਨਈ ਅਸੀ ਵੇਚਦੇ ਹਗੇ ਕਿਉਂਕਂ, ਚਲੋ ਸਾਨੂੰ ਏਹ ਆ ਵੀ ਅਸੀ ਵੀ ਘਰੇ ਬੱਚੇ
ਹਾਂ ਓ ਤਾਂ ਘਰੇ, ਹਾਂ ਤੇ ਹੁਣ ਤਾਂ ਅਮਰੂਦ ਦੇ ਹਾਂਜੀ, ਅਮਰੂਦ ਦੇ ਤਾਂ ਨਾ ਮਸੀ ਹਾਂ ਅਸੀਂ, ਔਨਲਾਈਨ ਮੰਗਵਾਇਆ ਸੀ ਇੱਕ ਬੂਟਾ ਤੇ, ਮਤਲਬ ਬਹੁਤ ਤੇ ਉਹ ਬੂਟਾ ਜਵਾ ਛੋਟਾ ਜਿਹਾ, ਤਾਂ ਵੀ ਉਹਦੇ ਤੇ ਇੰਨੇ ਅਮਰੂਦ ਲੱਗਦੇ ਆ ਨਾ, ਬਹੁਤ ਜ਼ਿਆਦਾ
ਹਾਂਜੀ, ਦੇਖੋ ਜਿਵੇਂ ਨਾ, ਕਈ ਭਾਈ ਲਗਾਉਣ ਲਈ ਆਉਂਦੇ ਨੇ, ਲਗਾ ਲਓ ਆਹ ਬੂਟੇ ਫਲਾਂ ਦੇ ਅੱਜ, ਅਸੀਂ ਵੀ ਪਹਿਲਾਂ ਲਗਵਾਏ ਸੀ, ਚਲੋ ਉਹਨਾਂ ਤੋਂ ਪੁਸ਼ਕ ਪੌਦੇ ਲਗਵਾ ਗਈ, ਸੀਗੀ ਕਿਸੇ- ਕਿਸੇ ਫਰੂਟ ਦੇ ਜਿਵੇਂ, ਅੰਬ ਦਾ ਲਵਾ ਲਿਆ ਸੀ, ਜਾਂ ਲਗਾ ਲਓ ਕਈ ਚਲ, ਉਹ ਵਧੀਆ ਲਗਾ ਕੇ ਜਾਂਦੇ ਨੇ, ਵੀ ਉਹਨਾਂ ਤੇ ਫਲ ਲੱਗਦੇ ਰਹਿੰਦੇ ਨੇ, ਕਈ ਬਸ ਐਵੇਂ ਦੇ ਹੀ ਹੁੰਦੇ ਨੇ, ਕਿ ਬਸ। ਪੈਸਾ ਹੀ ਆਪਾਂ ਕਹਿ ਦੇਈਏ ਕਿ ਆਪਣਾ ਪੈਸਾ ਹੀ ਖ਼ਰਾਬ ਗਿਆ, ਲਗਾਉਂਦੇ ਨੇ ਨਾ ਤਾਂ ਉਹ ਵੱਡੇ ਹੀ ਹੁੰਦੇ ਨੇ ਨਾ ਉਹਨਾਂ ਦੇ।
ਹਾਂ, ਉਹ ਤਾਂ ਹੈ।
ਇਹ ਚੀਜ਼ ਹੋ ਜਾਂਦੀ ਆ ਕਈ ਬੂਟਿਆਂ ਤੇ। ਉਹ ਜਿਵੇਂ ਲਗਾ ਲੋ ਮਿਰਚਾਂ ਹੀ ਲਗਾ ਲੋ, ਮਿਰਚਾਂ ਦੇ ਪੇਡੇ ਅਸੀਂ ਖੁਦ ਹੀ ਲਗਾ। ਸੀਗੇ ਮੇਰੇ ਡੈਡੀ ਨੇ ਜਿਵੇਂ ਉਹਨਾਂ ਨੂੰ ਚਲੋ ਪਤਾ ਖੇਤੀ 'ਚ ਇੰਨੇ ਸਾਲਾਂ ਤੋਂ, ਤੇ ਉਹ। ਤੇ ਦੇਖਲੋ ਵਧੀਆ ਮਿਰਚਾਂ ਲੱਗ ਰਹੀਆਂ ਨੇ ਹੁਣ, ਤੁਹਾਨੂੰ ਪਤਾ ਹੁਣ ਤਾਂ ਮਿਰਚਾਂ ਵੀ ਸੱਠ ਜਾਂ ਸੱਤਰ। ਸੱਤਰ ਰੁਪਏ ਕਿੱਲੋ ਮਿਲਦੀਆਂ ਨੇ ਆਪਾਂ ਨੂੰ।
ਹਾਂ, ਤੇ ਆਚਾਰ ਪਾਉਣ ਲਈ ਵੀ ਸਹੀ ਹੈ ਘਰੇ ਆਪਦਾ।
ਹਾਂਜੀ- ਹਾਂਜੀ। ਹੁਣ ਦੇਖੋ, ਸਾਡਾ ਐਂ ਬਿਕਦੀਆਂ ਨੇ ਮਿਰਚਾਂ ਵੀ ਲਗਾ ਲਓ, ਜਾਂ ਅਸੀਂ ਵੀ। ਖੁੱਦ ਵੀ ਪਾਇਆ ਆਚਾਰ, ਇਹ ਚੀਜ਼ ਹੋ ਜਾਂਦੀ। ਕਿ ਆਪਣੀ ਖੇਤੀ ਦਾ ਤਾਂ ਦੇਖੋ ਫਾਇਦਾ ਹੀ ਆ ਸਭ। ਜੀਆਂ ਦਾ ਜਿਵੇਂ ਹੁਣ ਇੰਨੀਆਂ ਲੱਗੀਆਂ ਹੋਈਆਂ ਨੇ।
ਹਾਂਜੀ, ਉਹ ਤਾਂ ਸਾਰਾ ਨਾ ਆਪਦੇ। ਹਾਂ, ਆਪਦੇ ਸਿਰ ਤੇ ਹੀ ਹੁੰਦਾ ਉਹ ਤਾਂ ਜਿੰਨੇ ਮਤਲਬ ਆਪਾਂ ਉਹਨਾਂ ਦੀ ਦੇਖਭਾਲ। ਕਰਾਂਗੇ, ਉਹ ਤਾਂ ਨੇ ਵਧੀਆ ਰਹਿਣਗੇ। ਤੇ ਤੁਹਾਡੇ ਤਾਂ ਫੇਰ ਤੁਸੀਂ ਕਹਿੰਦੇ ਹੋ ਵੀ ਤੁਹਾਡੇ ਇੱਕ ਜਣਾ ਤਾਂ ਖੇਤ 'ਚ ਹੀ ਰਹਿੰਦਾ ਆ।
ਹਾਂਜੀ- ਹਾਂਜੀ, ਵੀ ਖੇਤ 'ਚ ਹੀ ਰਹਿਣਾ ਪੈਂਦਾ ਨਾ। ਫਿਰ ਦੇਖੋ ਤੁਹਾਨੂੰ ਮੈਂ ਦੱਸਿਆ ਵੀ ਓਪਨ ਆ ਸਾਡਾ ਲਗਾ ਲਓ, ਵੀ ਖੇਤ ਹਨਾ ਵੈਸੇ ਤਾਂ ਵੀ। ਕੁੱਤਾ ਵਗੈਰਾ ਵੀ ਇਸਂ ਰੱਖਿਆ ਹੋਇਆ ਵੀ, ਚਲੋ ਕੋਈ ਵੜਦਾ ਨੀ ਪਰ ਫਿਰ ਵੀ। ਮੱਝਾਂ ਵੀ ਸਾਡੇ ਇਹ ਨੀ ਹੈਗਾ ਵੀ ਚਲੋ ਆਪਾਂ ਕਹਿਦਿਏ ਵੀ ਪੰਜ। ਚਾਰ ਮੱਝਾਂ ਹੋਣ ਵੀ ਸਾਡੇ ਵਧੀਆ ਮੱਝਾਂ ਰੱਖੀਆਂ ਹੋਈਆਂ ਨੇ।
ਹਾਂ
ਇਸੇ ਜੇ ਕਰਕੇ। ਹੁਣ ਜਿਵੇਂ ਕਈ ਸਬਜ਼ੀ ਵਾਲੇ ਲਿਆਉਂਦੇ ਨੇ, ਉਹ ਸਾਡੇ ਤੋਂ ਸਬਜ਼ੀ ਖਰੀਦ ਲੈਂਦੇ ਨੇ ਵੀ ਤੁਸੀਂ ਸਾਨੂੰ ਦਸ ਰੁਪਏ ਘੱਟ। ਦੇ ਦੋ ਲਗਾ ਲਓ, ਫੇਰ ਅਸੀਂ ਕਈ ਵਾਰੀ ਜਿਵੇਂ ਹੁਣ ਅਸੀਂ ਟਮਾਟਰ। ਮਟਰ ਵੀ ਲਗਾਏ ਹੋਏ ਸੀ, ਤੁਹਾਨੂੰ ਪਤਾ, ਵਿੱਚ ਦੇ ਟਮਾਟਰ ਕਿੰਨੇ ਮਹਿੰਗੇ ਹੋ ਗਏ ਸੀ।
ਹਾਂਜੀ।
ਟਮਾਟਰ ਵੀ ਅਸੀਂ ਲਗਾਏ ਹੋਏ ਸੀ ਵੀ ਵਧੀਆ ਉਹ ਹੋ ਜਾਂਦਾ ਅਗਰ ਆਪਾਂ ਮਿਹਨਤ ਕਰਦੇ ਹਾਂ ਕਿਸੇ ਵੀ ਕੰਮ 'ਚ।
ਹਾਂਜੀ, ਇਹ ਤਾਂ ਹੈ ਹੀ।
ਫੇਰ ਆਪਣਾ ਉਹ ਕੰਮ ਦੇਖੋ ਚੱਲਦਾ ਹੀ ਹੈ, ਚਲੋ ਘੱਟ ਵਾਧੇ ਤਾਂ ਹੁੰਦੇ ਰਹਿੰਦੇ ਨੇ ਸਭ ਨਾਲ ਹੀ। ਇਹਦਾ ਚਲੋ ਬਣਿਆ ਹੀ ਹੋਇਆ ਜ਼ਿੰਦਗੀ ਵਿੱਚ, ਹੁਣ ਜਿਵੇਂ ਸਰਦੀ ਅੱਗੇ ਸਰਦੀਆਂ ਦੀਆਂ ਸਬਜ਼ੀਆਂ ਆਣਗੀਆਂ, ਫੇਰ ਸਰਦੀ ਦੀਆਂ ਲਗਾ ਲਾਂਗੇ। ਵੀ ਚਲੋ ਅਗਰ ਬਿਕਦੀ ਵੀ ਨੀ ਤਾਂ ਸਾਨੂੰ ਘਰੇ ਆਰਾਮ। ਹੁੰਦਾ ਦਾ ਹੀ ਆ, ਵੀ ਸਾਨੂੰ ਭਾਈਆਂ ਤੋਂ ਨੀ ਖਰੀਦਣੇ ਪੈਂਦੇ।
ਹਾਂ, ਉਹ ਤਾਂ ਹੈ ਹੀ।
ਇਹ ਚੀਜ਼ ਹੋ ਜਾਂਦਾ, ਜਾਂ ਪਨੀਰ ਕੱਢਣਾ ਜਿਵੇਂ ਹੁਣ ਅਸੀਂ ਘਰ ਦੇ ਦੁੱਧ। ਦਾ ਹੋ ਗਿਆ ਪਾੜ ਲੈਂਨੇ ਹਾਂ ਪਨੀਰ, ਜਦੋਂ ਜੀ ਕੀਤਾ ਬਣਾ ਲੈਂਨੇ ਹਾਂ। ਇਹ ਚੀਜ਼ ਹੋ ਜਾਂਦੀ ਹੈ। ਹਾਂਜੀ ਇਸ ਕਰਕੇ, ਵੀ ਐ ਨੀ, ਤੁਸੀਂ ਵੀ ਰੱਖੀਆਂ ਹੋਈਆਂ ਨੇ ਮੱਝਾਂ।
ਨਹੀਂ, ਅਸੀਂ ਤਾਂ ਨਹੀਂ ਰੱਖੀਆਂ।
ਅੱਛਾ- ਅੱਛਾ, ਤੁਸੀਂ ਖੇਤੀ ਕਰਦੇ ਔ?
ਹਾਂ, ਵੈਸੇ ਨਾ ਅਸੀਂ ਨਾ ਜਿਵੇਂ ਥੋੜ੍ਹੀ ਜਿ ਕਿਆਰੀ 'ਚ ਲਾ ਰੱਖੀ ਐ।
ਅੱਛਾ -ਅੱਛਾ, ਵੀਜ ਲਗਾ ਲਓ ਉਹ ਲਗਾ ਲੀਆਂ ਵੈਸੇ ਈ‌।
ਹਾਂ, ਔਹ ਆਪਦੇ ਆਪ ਨੂੰ ਸਰ ਜਾਂਦੀ ਐ ਨਾ।
ਹਾਂਜੀ ਹਾਂਜੀ, ਕਈ ਐਈ ਕਰਦੇ ਚਲੋ ਇਹੀ ਆ ਬੀ ਬਾਰ ਦੀ ਸਬਜ਼ੀ ਲੇਣ ਨਾਲੋਂ ਤਾਂ ਜੀ ਤੁਸੀਂ ਅਪਣੇ ਖਾਣ ਲਈ ਉ ਥੋੜ੍ਹੀ ਜੀ ਉਗਾ ਲਉ ਓਹ ਵੀ ਵਧੀਆ।
ਹਾਂਜੀ, ਇਹ ਤਾਂ ਹੈ ਈ।
ਏਹ ਆ ਕਿ ਬਾਰ ਤਾਂ ਦੇਖੋ ਅਪਾਂ ਨੂੰ ਜਾਣਾ ਵੀ ਨੀ ਪੈਂਦਾ ਫੇਰ ਤਾਂ ਅਪਾਂ ਘਰੇ ਲਗਾ ਲੋ ਵੀ ਕਿਆਰੀ ਬਣਾਈ ਐ ਯਾ ਘਰ ਦੇ ਨਾਲ ਲਗਾ ਲੋ। ਤਾਂ ਉੱਥੋਂ ਤੋੜ ਕੇ ਰਾਮ ਨਾਲ ਬਣਾ ਸਕਦੇ ਆਂ ਜਦੋਂ ਮਰਜ਼ੀ।
ਹਾਂਜੀ, ਏਹ ਤਾਂ ਹੈ।
ਏਹੀ ਆ ਵੀ ਅਪਣੀ ਚੀਜ਼ ਦਾ ਹੀ ਫੈਦਾ ਹੋ ਜਾਂਦਾ।
ਹਾਂਜੀ।
ਨਹੀਂ ਤਾਂ ਅਪਾਂ ਨੂੰ ਬਜ਼ਾਰਾਂ ਚ ਦੇਖੋ ਜਾਣਾ ਪੈਂਦਾ ਹਨਾ। ਚਲੋ ਠੀਕ ਹੈ ਮੈਮ, ਧੰਨਵਾਦ। ਓਕੇ।